ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਵਧੀਆ ਵਾਂ ਤੁਸੀਂ ਦੱਸੋ ਹ
ਕਿਵੇਂ ਯਾਦ ਕੀਤਾ
ਬਸ ਮੈਂ ਮਾਰਕਿਟ ਗਈ ਸੀ ਪਿਆਜ ਦੋ ਤਿੰਨ ਸਮਾਨਾਂ ਹੋਰ ਦੇ ਸਮਾਨ ਦੇਖੇ ਸੀ ਮੈਂ ਫਿਰ ਨਾ ਉੱਥੇ ਇੱਕ ਸੂਟ ਦੇਖਿਆ ਮੈਂ ਬਿਲਕੁਲ ਡਿਸਪਲੇ ਤੇ ਲੱਗਾ ਬਿਲਕੁਲ ਜਿਵੇਂ ਤੁਸੀਂ ਮੈਨੂੰ ਟੈਂਪ ਉਹਦੇ ਚ ਭੇਜਿਆ ਸੀ ਨਾ ਵਟਸਐਪ ਤੇ ਸੇਮ ਉਦੇ ਹੀ ਸੀ
ਹਾਂਜੀ ਹਾਂਜੀ
ਜਿਵੇਂ ਪਾਏ ਸੀ ਫਿਰ ਮੈਂ ਚਲੋ ਜਿਹੜਾ ਅਨਾਰਕਲੀ ਸੀ ਨਾ ਡਿਜ਼ਾਇਨਰ ਜਿਹੜਾ ਹਾਂ ਜਿਹੜਾ ਜਿਹਦੇ ਨੀਚੇ ਸਾਰੀ ਨੈਟ ਸੀ ਹਾਂ ਉਹ ਵਾਲਾ ਸੀ ਹਾਂ ਹਾਂ ਬਲਿਊ ਕਲਰ ਬਲਿਊ ਸੀ ਨਾ ਤੁਹਾਡੇ ਕੋਲ ਤੇ ਉਹਦੇ ਵਿੱਚ ਤੇ ਉਹ ਡਿਸਪਲੇ ਉਹਦੇ ਵਿੱਚ ਜਗ੍ਹਾ ਸੀ ਬਾਕੀ ਬਿਲਕੁਲ ਬਿਲਕੁਲ ਸੇਮ ਸੀ ਐਵੇਂ ਹਾਂ ਬਿਲਕੁਲ ਸੇਮ ਫਿਰ ਮੈਂ ਕਿਹਾ ਹਾਂ ਮੈਂ ਫਿਰ ਮੈਨੂੰ ਹਾ ਤਾ ਹੈ ਕਿਹਾ ਹਾਂ ਮੈਂ ਨਾ ਸੂਟ ਦੇਖਿਆ ਸੀ ਮੈਂ ਅੱਛਾ ਤੁਸੀਂ ਮੈ ਭੇਜਿਆ ਸੀ ਵਟਸਾਪ 'ਤੇ
ਅੱਛਾ ਅੱਛਾ ਠੀਕ ਹੈ
ਹੋਰ ਕੀ ਕੀ ਪ੍ਰਾਈਸ ਸੀ ਵੈਸੇ ਉਹ ਸੂਟ ਦਾ
ਚਲੋ ਵੈਸੇ ਤਾਂ ਇੰਨਾ ਮਹਿੰਗਾ ਨਹੀਂ ਹੈਗਾ ਸੂਟ ਠੀਕ ਠੀਕ ਰੇਂਜ ਦਾ ਹਾਂਜੀ ਹਾਂਜੀ ਨੋਰਮਲ ਹੀ ਹੈ ਅਗਰ ਤੁਸੀਂ ਲੈਣਾ ਤੇ ਦੱਸੋ ਕੋਈ ਗੱਲ ਨਹੀਂ ਲੈਣਾ ਠੀਕ ਇੱਕੋ ਹੀ ਤਾਂ
ਅੱਛਾ ਮੈਂ ਉੱਥੇ ਪਤਾ ਕੀਤਾ ਸੀ ਨਾ ਉੱਥੇ ਪੰਤਾਲੀ ਪੰ ਪਤਾਲੀ ਸੌ ਦਾ ਕਹਿੰਦੇ ਵੈਸੇ ਅੱਛਾ ਫ਼ਿਰ ਮੈਂ ਤ ਹੀ ਮੈਂ ਵੀ ਜਸਟ ਪੁੱਛਿਆ ਸੀ ਬੜੀ ਪਿਆਰੀ ਚੀਜ਼ ਲੱਗੀ ਸੀ ਮੈਂ ਤੁਹਾਡੇ ਕੋਲ ਵੀ ਸੇਮ ਹੀ ਉਹ ਚੀਜ਼ ਮੰਗ ਪੁੱਛ ਰਹੀ ਸੀ ਨਾ ਤੇ ਹਾਂ ਬਾ ਕਿ ਮੈਂ ਲੀਤਾ ਨੀ ਬੱਸ ਮੈਂ ਜਸਟ ਪ੍ਰਾਈਜ਼ ਪੁੱਛ
ਨਹੀਂ ਨਹੀਂ ਉਹ ਕੱਪੜਾ ਜਿਹੜਾ ਅੱਜ ਕੱਲ ਚਲਿਆ ਨੀ ਹੋਇਆ ਉਹ ਕੀ ਕਹਿੰਦੇ ਨਾ ਨਾ ਭੁੱਲ ਗਿਆ ਮੈਨੂੰ
ਉਹਨਾਂ ਦਾ ਕੱਪੜਾ ਪਤਾ ਕਿ ਸੀ ਉਹਨਾਂ ਦਾ ਔਰ ਅਤੇ ਉਹਨਾਂ ਦੇ ਔਰਗੈਨਜ਼ ਚੁੰਨੀ ਸੀ ਥੋੜਾ ਮ ਮਿਕਸ ਮਿਕ ਸਿਲਕ ਹੈਗਾ ਸੀ ਸੂਟ ਉਹਨਾਂ ਦਾ
ਅੱਛਾ ਅੱਛਾ ਨਹੀਂ ਨਹੀਂ ਸਾਡਾ ਜਿਹੜਾ ਮੇਰਾ ਫੈਬਰਿਕ ਹੈ ਨਾ ਉਹ ਬੜਾ ਵਧੀਆ ਅੱਜ ਕੱਲ ਚੱਲਿਆ ਮੈਨੂੰ ਨਾ ਚ ਤਾ ਬ ਨਿਊ ਹੀ ਹੁਣ ਫੇਰ ਆਇਆ ਉਹ ਫੈਬਰਿਕ ਨਾ ਨਿਊ ਨ ਚਲਿਆ ਪਹਿਲੇ ਹੁਣ ਸਾਰਿਆਂ ਨੇ ਪਾ ਹੀ ਲੈਣੇ ਵਾਲੇ ਦੂਸਰੇ ਜਿਹੜੇ ਆਏ ਸੀ ਉਹ ਨਿਊ ਫੈਬਰਿਕ ਚੱਲਿਆ ਵ ਤੇ ਇਹਦਾ ਬੜਾ ਟਰੈਂਡ ਹੈਗਾ ਹਾਂਜੀ ਹੁਣ ਇਹ ਉਹ ਚੱਲਣਾ ਅੱਗੇ ਫੈਬਰਿਕ ਤਾਂ ਇਹ ਉਹ ਡਜ਼ਾਈਨਿੰਗ ਵਿੱਚ ਹੈਗਾ ਵੈ
ਆਹ ਫ ਫਿਰ ਮੈਂ ਛੱਡ ਦਿੱ ਕੋਈ ਨੇ ਤੁਹਾਨੂੰ ਫੋਨ ਕਰਕੇ ਪੁੱਛਾਂਗੇ ਤੁਡੇ ਕੀ ਤਾਂ ਪ
ਹਾਂਜੀ ਹਾਂਜੀ ਨਹੀਂ ਨਹੀਂ ਹੋਰ ਵੀ ਵਰਾਇਟੀ ਹੈਗੀ ਹੈ ਤੁਸੀਂ ਟੈਂਸ਼ਨ ਨਾ ਲਓ ਤੁਸੀਂ ਲਗਾਓ ਚੱਕਰ ਥੋੜ੍ਹਾ ਟਾਈਮ ਲੱਗਦਾ ਤੇ ਤੁਸੀ ਚੱਕਰ ਵਗੈਰਾ ਲਗਾਓ ਨਾ ਥੋੜਾ ਜਿਹਾ ਇੱਧਰ ਆ ਕੇ ਥੋੜਾ ਟਾਈਮ ਲਗਾਓ ਨਿਕਾਲ ਕੇ ਇੱਧਰ ਚੱਕਰ ਲਗਾਓ
ਹੈਲੋ
ਗੱਲ ਕਰਨਾ ਪਿੰਕੀ ਫੋਨ ਕਰਦੀ ਪ ਇਹ ਹਾਂਜੀ
ਹੈਲੋ ਹਾਂਜੀ ਉਹ ਮੈਂ ਨਾ ਕੋਈ ਨੈਟਵਰਕ ਇਸ਼ੂ ਆ ਰਿਹਾ ਸੀ ਮੈਂ ਨਹੀਂ ਹ ਉਹ ਕਛ ਉਸ ਮਨ ਲੱਗਦਾ ਕੋਈ
ਠੀਕ ਠੀਕ
ਅੱਛਾ ਹੋਰ ਵੀ ਕੋਈ ਵਰਾਇਟੀ ਆਈ ਦੀ ਆਪਣੇ ਕੋਲ
ਹਾਂਜੀ ਹਾਂਜੀ ਬਹੁਤ ਵਰਾਇਟੀ ਆਏ ਪਿੰਕੀ ਪਤਾ ਨੀ ਕਿੰਨੇ ਫੋਨ ਕਰ ਰਹੀ ਉਹਨੂ ਮਨਾ ਕਰੋ ਜਰਾ
ਅੱਛਾ
ਤੇ ਨਹੀਂ ਹੋਰ ਵੀ ਵਰਾਇਟੀ ਕਾਫ਼ੀ ਹੈਗੀ ਤੁਸੀਂ ਤਾਂ ਹੀ ਮੈਂ ਤੁਹਾਨੂੰ ਕਿਹਾ ਤੁਸੀਂ ਚੱਕਰ ਲਾਓ ਭੈਣ ਜ ਇੱਧਰ ਆਓ ਆਰਾਮ ਨਾਲ ਤਸੱਲੀ ਨਾਲ ਦੇਖੋ ਫੈਬਰਿਕ ਟੱਚ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਮਤਲਬ
ਉਹ ਬੜਾ ਉਹ ਨਾ ਬੜਾ ਉਹ ਬੜਾ ਰਫ ਫੈਬਰਿਕ ਵੀ ਸੀ ਨਾਲ ਚੁੱਭਣ ਵਾਲਾ ਕੱਪੜਾ ਹੁੰ ਨਾ ਗਰਮੀਆਂ ਜਿਵੇੈਂ ਖਾਏਗਾ
ਸਮਰ
ਤੁਹਾਡੇ ਕੋਲ ਮੈਨੂੰ ਲੱਗਦਾ ਤੁਹਾਡੇ ਕੋਲ ਮੈ ਹਾਂ ਤੁਹਾਡੇ ਕੋਲ ਮੈਨੂੰ ਲੱਗਦਾ ਹੈ ਵੀ ਸਹਿਮੀ ਸਿੱਖਿਓ
ਹਾਂਜੀ ਹਾਂਜੀ ਸੈਮ ਨਹੀਂ ਬਾਕੀ ਜੇ ਤੁਸੀਂ ਬਾਕੀ ਪੂਰਾ ਸਟਿਚ ਕਰਵਾਉਣਾ ਥੋੜਾ
ਹਾਂ ਨਹੀਂ ਹਾਂ ਮੈਂ ਉਹ ਗੱਲ ਕਰਕੇ ਮੈਂ ਤੁਹਾਡੇ ਕੋਲ ਸੈਮੀ ਸਟ ਸੀ ਨਾ ਇਹ ਵਾਲਾ ਪੂਰਾ ਸਟਿਚਿੰਗ ਹੈਗਾ ਸੀ ਤੇ ਉਹ ਮਤਲਬ ਸਹੀ ਨੀ ਲੱਗਿਆ ਮੈਨੂੰ ਪਤਾ ਨੀ ਕਿਉਂ ਫਿਰ ਮੈਂ
ਨਹੀਂ ਨਹੀਂ ਸਗੋਂ ਇਹ ਠੀਕ ਹੈ ਸੈਿਸਟਰੀ ਦਾ ਦੇਖੋ ਅੱਛਾ ਅੱਛਾ
ਹਾਂ ਬੰਦਾ ਜਿਹੜੀ ਮਰਜ਼ੀ ਫਿਟਿੰਗ ਕਰਾ ਲੈਂਦਾ ਉਹ ਵੀ ਸੀ ਇੱਕ ਤਾਂ ਸੀ ਇੱਕ ਸੀ ਸਟੇਟ ਜਿਹੜਾ ਅੱਜ ਕੱਲ ਅੱਜ ਕੱਲ ਹੋਰ ਨਵੀਂ ਚੀਜ਼ ਚੱਲੀ ਕਹਿੰਦਾ
ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਲੋਂਂਗ ਨੀਚੇ ਚੂ ਹਾਂ
ਘਟ ਆਉਂਦਾ
ਹਾਂਜੀ ਹਾਂਜੀ ਓਦਾਂ ਦੇ ਉਹ ਨੀਹਿੰ ਅੱਛੇ ਉਹ ਨੀ ਮੈਂ ਲੈ ਕੇ ਆਈ ਕਿਉਂਕਿ ਇੰਨੇ ਨੀ ਮੇਰੇ ਇੱਥੇ ਸੇਲ ਹੁੰਦੇ ਹਾਂਜੀ ਹਾਂਜੀ ਜੀ ਮੈਂ ਓਦਾਂ ਦੇ ਨੀ ਫੇਰ ਰੱਖੇ ਤੇ ਹਾਂਜੀ ਮੈਂਰੇ ਕੋਲ ਲੋਂਂਗ ਗਾਉਣ ਵਿਚ ਮਿਲ ਜਾਣਗੇ ਤੁਸੀਂ ਅਗਰ ਲੈਣਾ ਕੋਈ
ਕੁੜੀਆਂ ਚਿੜੀਆਂ ਨੂੰ ਜੱਚਦੇ ਨੇ ਨਾ ਉਹ ਚੀਜ਼ਾਂ
ਕਿਆ ਤੁਸੀਂ ਹੁਣ
ਹਾਂਜੀ ਹਾਂਜੀ ਉਓਹੀ ਤਾਂ ਤੇ ਮੈਂ ਤਾਂ ਹੀ ਲਿੱਤਾ ਨਹੀਂ
ਹਾਂ ਕੋਈ ਗੱਲ ਨੀ ਤੁਸੀਂ ਟਰਾਈ ਕਰੋ ਬਸ ਠੀਕ ਹੈ ਵਧੀਆ ਨਹੀਂ ਭੈਣ ਜੀ ਮੇਰਾ ਕੰਮ ਤੁਹਾਨੂੰ ਪਤਾ ਇੰਨਾ ਫਿਰ ਖ਼ਰਾਬ ਹੁੰਦਾ ਕੋਈ ਨੀ ਫੇਰ ਇਹ ਪ੍ਰੋਗਰਾਮ ਬਣਾਵਾਂਗੇ ਫਿਰ ਮੇਰਾ ਤੁਹਾਨੂੰ ਪਤਾ ਔਨਲਾਈਨ ਵੀ ਕੰਮ ਹੈਗਾ ਵੇ ਫਿਰਰ ਉ ਫਿਰ ਪਾਰਸਲ ਵਗੈਰਾ ਡਿਸ ਕੰਮ ਕਰਨੇ ਹੁੰਦੇ ਨੇ ਫੇਰ ਔ ਮੈਂ ਆਪ ਹੀ ਕੰਮ ਦੇਖਣਾ ਹੁੰਦੈ ਨਾ ਫੇਰ ਤਾਨੂੰ ਪਤੈ ਜੇੜੇ ਅੱਗੇ ਸਟਾਫ ਲਾਯਾ ਦੈ ਸਟਾਫ ਤਾ ਇੱਕ ਵਾਰੀ ਫੇਰ ਵੀ ਪੇਮੈਂਟ ਵਗੈਰਾ ਚੈੱਕ ਕਰਨੀ ਸਾਰਾ ਕੁਛ ਫੇਰ ਮੈਂ ਆਪ ਕਰਨਾ ਹੁੰਦੈ, ਤੇ ਹਾਂ ਫੇਰ ਤਾਨੂੰ ਪਤੈ ਕੋਈ ਗ਼ਲਤੀ ਹੋ ਜੇ ਅੱਜ ਕੱਲ ਫਰੋਡ ਵੀ ਕਿੰਨਾ ਹੁੰਦਾ ਪਿਆ ਪੇਮੈਂਟਸ ਕਾਰ ਦਿੰਦੇ ਨੇ ਕਈ, ਔ ਸਾਰਾ ਫੇਰ ਮੈਂ ਚੈਕਿੰਗ ਕਰਦੀ ਹੁੰਦੀ ਆਂ ਪ੍ਰੋਪਰ ਤੇ ਔ ਫੇਰ ਮੇਰੇ ਮੈਂ ਹੀ ਕਰਦੀ ਹਾਂ ਹੁਣ ਹੋਰ ਕਿੰਨੇ ਕਰ ਨਾ ਤੁਹਾਨੂੰ ਪਤਾ। ਘਰ ਹੋਰ ਕੋਈ ਹੈ ਵੀ ਕੌਣ? ਕਿਸੇਦੀ ਜਿੰਮੇਵਾਰੀ ਕਿਸੇ ਨੂੰ ਦੇ ਵੀ ਨੀ ਸਕਦੇ ਅਸੀਂ ਐ ਵਾਲੀ।
ਕੈਂਦੇ ਪੇ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਵੱਡੇ ਈ ਕੀਤੈ ਇੱਕ ਤਰ੍ਹਾਂ ਦਾ, ਤੇ ਔਦੇ ਚ ਤਾਂ ਫੇਰ ਤੁਹਾਨੂੰ ਆਪ ਈ ਨਜ਼ਰ ਰੱਖਣੀ ਪੈਣੀ ਏ ਸਾਰੀ ਕਿਸੇ ਦੇ ਤੁਸੀਂ ਉਹਦੇ ਤੇ ਛੱਡ ਸਕਦੇ ਉਹ ਜਿਹੜਾ ਤੁਹਾਡੇ ਤੇ ਟਰੱਸਟ ਐ ਜਿਨ ਤੁਵਾਡੇ ਤੇ ਪੂਰਾ।
ਔਹੀ ਗੱਲ ਨਾ ਫੇਰ ਮੈਂ ਅਜੇ ਕਰ ਨੀ ਸੀ ਸਕ ਤੁਹਾਡੇ ਭਾਜੀ ਵੇਖੋ ਓਨਾਂ ਓਨ੍ਹਾਂ ਦਾ ਅਪਣਾ ਹੈਗਾ ਬਿਜਨਸ ਤੁਵਾਨੂੰ ਪਤੈ ਡਰਾਈ ਫਰੂਟ ਦਾ ਤੁਵਾਨੂੰ ਦੱਸਿਆ ਸੀ, ਓ ਅਪਣਾ ਕਰਦੇ ਨੇ ਤੇ ਫੇਰ ਔ ਅਪਣੇ ਬਿਨਸ ਇੰਨੇ ਬਿਜੀ ਨੇ ਤੇ ਫੇਰ ਮੈਂ ਮੈਂ ਓਨਾ ਨੂ ਤੰਗ ਨੀ ਕਰਦੀ ਇਸ ਕਰਕੇ ਫੇਰ ਮੈਂ ਬਸ ਨ੍ਹੀਂ ਵਿੱਚ ਦੇਖਾਂਗੇ ਇੱਕ ਅੱਧੀ ਕੋਈ ਛੁੱਟੀ ਆਏਗੀ ਨਾ ਥੋੜਾ ਕੰਮ ਘੱਟ ਦੇਖਾਂਗੇ ਜਦੋਂ ਕੰਮ ਥੋੜਾ ਲੱਗਾ ਨਾ ਮੈਨੂੰ ਘੱਟ ਫੇਰ ਮੈਂ ਦੇਖ ਲਾਂਗੀ ਤੇ ਨਾ ਬਨਯਾ ਜਾਂ ਤੇ ਚੱਕਰ ਲਾ ਦਾਂਗੀ ਨ੍ਹੀਂ ਤੋ ਤੁਸੀਂ ਮੈਨੂੰ ਅਪਣਾ ਅਡਰੈਸ ਦੇ ਦੇਨਾ ਮੈਂ ਦੋ ਚਾਰ ਪੀਸ ਤੁਵਾਨੂੰ ਡਿਸਪੈਚ ਕਰਾ ਦਾਂਗੀ।
ਫਰੈਸ਼ ਓਹੀਓ ਨੰਬਰਦੀ ਸੀਜਾ ਲੈਂਦੀ ਪਈਏ, ਅੱਛਾ। ਕੋਈ ਨੀ ਆਜਾਗੀ ਮੈਂ ਫੇਰ, ਹਾਂਜੀ।
ਹਾਂ, ਤੁਸੀਂ ਲਾ ਲੈਣਾ ਚੱਕਰ ਲਗਾ ਲੈਣਾ ਬਚ ਬੱਚਿਆਂ ਨੂੰ ਲੈ ਆਣਾ
ਹਾਂਜੀ ਆਵਾਂਗੀ ਮੈਂ ਚੱਕਰ ਲਾਵਾਂਗੀ‌।
ਹਾਂਜੀ, ਤੁਸੀਂ ਨਹੀਂ ਭੈਣ ਜੀ ਕੋਈ ਗੱਲ ਨੀ, ਤੁਸੀਂ ਲਗਾਓ ਚੱਕਰ।
ਹਾਂਜੀ, ਕੋਈ ਨੀ ਮੈਂ ਆਵਾਂਗੀ ਬਸ ਛੁੱਟੀਆਂ ਪੈਂਦੀ ਪਈ ਨਾ ਬੱਚਿਆਂ ਦੀਆਂ ਤੇ ਬੱਚਿਆਂ ਦੀ ਬੱਚਿਆਂ ਦੀ ਨਾ ਪਤੈ ਕਿ ਇੰਟਰਨਸ਼ਿਪ ਚੱਲਦੀ ਪੀ ਏਨਾ।
ਅੱਛਾ ਅੱਛਾ ਠੀਕ ਹੈ ਸਾਡੇ ਤਾਂ ਪੈ ਗਈਆਂ ਬੱਚਿਆਂ ਦੀ ਛੁੱਟੀਆਂ ਤੇ
ਇੰਟਰਨਸ਼ਿਪ ਜੀ ਹੁੰਦੀ ਨਾ ਕਾਲਜ ਅਲੇ ਮੰਗਦੇ ਹੁੰਦੇ ਇੰਟਰਨਸ਼ਿਪਾਂ ਤੇ ਔ ਫੇਰ ਬਚ ਚਿਆ ਦਾ ਵੀ ਪਿਛੋਂ ਧਿਆਨ ਰੱਖਣੈ ਰੋਟੀ ਸਬਜ਼ੀ ਬਣਾਣੀ
ਹਾਂ ਨੀ ਐ ਤਾਂ ਐ, ਹੁਣ ਸਾਡੇ ਛੋਟੇ ਨੇ ਅਸੀਂ ਤਾਂ ਪਰੇਸ਼ਾਨ ਹੁੰਦੇ ਰੈੰਣੇ ਆਂ ਬੱਚੇ ਛੋਟੇ ਨੇ ਹੁਣ ਸੋਚਦੀ ਪੀ ਸੀ ਏਨਾ ਨੂੰ ਕੋਈ ਕਲਾਸ
ਹਾਂ, ਨਹੀਂ ਜੁਆਇਨ ਕਰਾਤੈ ਪਤੈ ਕਿ ਬੱਚਿਆਂ ਦੀ ਇਕ ਤਾਂ ਸਕਿਲ ਵਧੇਗੀ ਨਾਲੇ ਬੱਚੇ ਦਾ ਦਿਮਾਗ ਮਤਲਬ ਸਹੀ ਰੈੰਦਾ ਵੇ।
ਨਹੀਂ ਨਹੀਂ ਮੈਂ ਸੋਚ ਹੀ ਰਹੀ ਸੀ ਐਨੂ ਸਵੀਮਿੰਗ ਸਵੀਮਿੰਗ ਕਲਾਸਿਸ ਜੋਇਨ ਕਰਾਦਾ ਯਾ ਡਾਂਸ ਕਲਾਸਿਸ ਤੇ ਲਗਾ ਦੇਵਾਂ ਜਾਂ ਤਬਲਾ ਦੀ ਕਲਾਸ ਬਸ ਮੈਂ ਕੈ ਈ ਰਈ ਸੀ। ਤੇ ਹੂੰ ਦੇਖਦੀ ਆਂ ਥੋੜੇ ਟ
ਤੁਸੀਂ ਅਗਰ ਕਲਾਸਿਸ ਦਵਾਣੀ ਫਿਰ ਤੁਸੀਂ ਓਨਲਾਈਨ ਦਵਾ ਦੋ ਸਾਡੇ ਐਥੇ ਹੈ ਨੇ
ਅੱਛਾ ਅੱਛਾ, ਤੇ ਤੁਸੀਂ ਮੈਨੂੰ ਅਪਣਾ ਫੇਰ ਕੋਂਟੈਕਟ ਦੇ ਦੇਨਾ। ਔਨਾਂ ਦਾ।
ਹਾਂ, ਮੈਂ ਤੁਵਾਨੂੰ ਔਨਾਂ ਦਾ ਕੋਂਟੈਕਟ ਦੇਵਾਂਗੀ ਔ ਨਾ ਐਕਚੁਲੀ ਰਾਗੀ ਸਿੰਘ ਹੈਗੇ ਨ ਤੇ ਔ ਤਬਲਾ ਹਰਮੋਨੀਅਮ। ਗਿਟਾਰ ਕੈਸਿਔ, ਐ ਸਭ ਦੀ ਕਲਾਸਿਸ ਦੇਂਦੇ ਨ ਔ। ਮਤਲਬ ਬੌਤ ਬੌਤ ਮਤਲਬ ਔ ਹੈਗੇ ਨ ਐਕਸਪੀਰੀਏਂਸਡ ਹੈਗਾ ਔਨਾ ਨੂੰ।
ਠੀਕ ਹੈ ਠੀਕ ਹੈ।
ਬੜੇ ਬੱਚਿਆਂ ਨੂੰ ਦੇਂਦੇ ਨ ਔਨਲਾਈਨ ਔਫਲਾਈਨ ਕਲਾਸਿਸ ਦਿੰਦੇਣ।
ਚਲੋ ਕੋਈ ਨੀ ਫੇਰ ਮੈਂ ਮੈਨੂੰ ਤੁਸੀਂ ਕੋਂਟੈਕਟ ਨੰਬਰ ਦੇ ਦੇਣਾ ਭਾਜੀ ਨਾਲ ਏਕ
ਹਾਂ, ਨਹੀਂ ਮੈਂ ਔਨਾ ਨੂੰ ਦੱਸ ਦਾਂਗੀ ਤੁਹਾਡੇ ਬਾਰੇ ਬਾਕੀ ਤੁਸੀਂ ਇੱਕ ਵਾਰੀ ਗੱਲ ਕਰ ਲੋ ਔਨਾਂ ਨੂੰ ਸਾਰੀ ਕਲੀਅਰ ਕਰ ਲੋ ਤੁਵਾਨੂੰ ਕਿੰਨੀ ਕਲਾਸਿਸ ਚਾਹੀਦੀਐ।
ਹਾਂ ਨਹੀਂ ਨਹੀਂ ਔਈਔ ਫੇਰ ਟਾਈਮਿੰਗ ਵਗੈਰਾ ਸ਼ਡੂਲ ਬਣਾ ਲਵਾਂਗੇ ਨਾ ਬੀ ਕਿੰਨਾ ਟਾਈਮ ਫਿਰ ਮੈਂ ਉਨਾ ਕ ਟਾਈਮ ਕੱਢ ਲਿਆ ਕਰਾਂਗੀ ਤੇ ਬੱਚਿਆਂ ਨੂੰ ਫੇਰ ਕਲਾਸੀ ਰੂਮ ਐ ਤਾਂ ਤੁਸੀਂ ਮੈਨੂੰ ਚੰਗਾ ਕੰਮ ਦੱਸਿਐ, ਮੈਂ ਤਾਂ ਬੜੀ ਟੈਨਸ਼ਨ ਚ ਹੈਗੀ ਸੀ ਮੈਂ ਸੋਚਦੀ ਪੀ ਸੀ ਹੋਣ ਮੈਨੂੰ ਟਾਈਮ ਲੱਗਦਾ ਨੀ ਛੱਢਣ ਕੌਣ ਜਾਏ ਲੈ ਕੇ ਕੇ ਕੋਣ ਆਏ? ਤੇ ਤੁਸੀਂ ਤਾਂ ਮੇਰੀ ਸਾਰੀ ਟੈਸ਼ਨ ਖਤਮ ਕਾਰਤੀ। ਆਹ, ਨਹੀਂ ਨਹੀਂ ਅੱਜ ਕੱਲ ਮਾਹੌਲ ਹੀ ਨੀ ਹੈ ਘਰੋਂ ਨਿਕਲਣ ਦਾ। ਹਾਂਜੀ ਹਾਂਜੀ ਭੈਣ ਜੀ ਤੁਸੀਂ ਤਾਂ ਮੇਰੀ ਟੈਸ਼ਨ ਹੀ ਖ਼ਤਮ ਕਰ ਦਿੱਤੀ ਸੱਚੀ ਵੀ ਮੈਂ ਤਾਂ ਏਨੀ ਪ੍ਰਸਾ਼ਨ ਸ ਸੀਗੀ ਕਮਾਲ ਏ ਤੁਵਾਡਾ ਬੌਤ ਬੌਤ ਧੰਨਵਾਦ ਭੈਣ ਜੀ ਤੁਸੀਂ
ਹਾਂ ਕੋਈ ਨੀ ਥੈਂਕ ਯੂ ਥੈਂਕ ਯੂ। ਓਹਿਓ ਹੁਣ ਤੁਸੀ ਵੇਖਦੇ ਨੀ ਪੇ ਬੱਚੇ ਕਿੰਨੇ ਚੁੱਕੀ ਗਏ ਸਾਡੇੇ ਐਥੇ। ਏਰੀਏ ਚੋਂ ਵੀ ਨਾ ਚਾਰ ਚਾਰ ਕੁੜੀਆਂ ਚੁੱਕੀ ਗੀਆ ਨੇੇ।
ਅੱਛਾ ਅੱਛਾ ਔ ਤਾਂ ਅੱਜ ਕੱਲ ਐ ਬੜਾ ਹੈਗਾ ਜੇ। ਤੇ ਤਾਂਹੀ ਬਸ ਅੱਜ ਕੱਲ ਤਾਂਹੀ ਡਰ ਲੱਗਦ ਕਦਾ ਬੱਚਿਆਂ ਨੂੰ ਕਿੱਥੇ ਭੇਜੀਏ ਫੇਰ ਖੁਦ ਇੰਨੇ ਕੋ ਟਾਈਮ ਨੀ ਹੁੰਦਾ ਸਾਡੇ ਕੋਲ ਆਪ ਜਾਏ ਆਪ ਲੈ ਕੇ ਆਈਏ ਤੇ ਐ ਵਧੀਆ ਤੁਸੀਂ ਮੈਨੂੰ ਆਈਡੀਆ ਦਿੱਤ ਔਨਲਾਈਨ ਕੰਮ ਮਤਲਬ ਓਨਲਾਈਨ ਹੀ ਸਿਖਾਵਾਂਗੇ। ਨਾਲੇ ਮੈਨੂੰ ਪਤਾ ਲੱਗੇਗਾ ਕਿ ਮੇਰਾ ਬੱਚਾ ਕੀ ਕਰ ਰਿਹਾ ਸਾਨੂੰ ਇਹ ਵੀ ਨੌਲੇਜ ਮਿਲੇਗੀ ਹਨਾ। ਤੇ ਕੋਈ ਨੀ ਮੈਨੂੰ ਤੁਸੀਂ ਨਾ ਨੰਬਰ ਜਰੂਰ ਸੈਂਡ ਕਰਨਾ ਭੁੱਲਣਾ ਨਾ ਹੁਣ ਤੁਸੀਂ ਵੇਖ ਲੋ ਤੁਹਾਡੀ ਜਿੰਮੇਵਾਰੀ ਹੈ ਤੁਸੀਂ ਮੈਨੂੰ ਨੰਬਰ ਭੇਜਣਾ। ਠੀਕ ਹੈ ਮੈਂ ਤੁਹਾਨੂੰ ਹਾਂ ਮੈਂ ਇੱਕ ਵਾਰੀ ਮੈਸੇਜ ਕਰਦਾਂਗੀ ਤੇ ਤੁਸੀਂ ਜ਼ਰੂਰ ਪੂਰਾ ਕੰਮ ਮੇਰਾ ਕਰਨਾ ਵ
ਹਾਂ ਕੋਈ ਨੀ ਮੈਂ ਕਰਾਂਗੀ ਹੋਰ ਬਾਕੀ ਸਭ ਠੀਕ ਹੈ ਘਰ ਪਰਿਵਾਰ-
ਠੀਕ ਠਾਕ ਘਰ ਪਰਿਵਾਰ ਸਭ ਠੀਕ ਹੈ। ਤੁਸੀਂ ਦੱਸੋ ਸਭ ਠੀਕ ਠਾਕ?
ਹਾਂਜੀ ਇਧਰ ਵੀ ਸਭ ਠੀਕ ਹੈ ਬਸ ਹੁਣ ਡਿਨਰ ਦੀ ਤਿਆਰੀ ਬਸ ਡਿਨਰ ਦੀ ਤਿਆਰੀ ਕਰਨ ਲੱਗੀ ਆਉਂਦਾ ਨਾ।
ਠੀਕ ਠੀਕ ਹਾਂਜੀ ਹਾਂਜੀ ਮੁੰਡੇ ਘਰ ਦੇ ਜਨਾਨੀਆਂ ਸਾਰਾ ਕਦੇ ਡਿਨਰ ਵਾਲਾ ਸੁਣਾ ਲੈ ਤੇ ਕਦੀ ਲੰਚ ਵਾਲਾ ਆਹ ਕੰਮ ਸਾਰਾ ਦਿਨ ਘਰਦੇ ਕੰਮੋ ਫਿਰ ਆਪਣਾ ਬਿਜਨਸ ਹਾਂਜੀ। ਸਭ ਵਧੀਆ ਠੀਕ ਠਾਕ ਹੈ ਤੁਸੀਂ ਦੱਸੋ
ਬਸ ਹੁਣ ਕਹਿ ਤਾਂ ਰਹੀ ਆ ਡਿਨਰ ਦੀ ਤਿਆਰੀ ਕਰਾਂਗੀ।
ਹਾਂ ਤੁਸੀ ਹੁਣ ਚੱਕਰ ਲਗਾਓ ਥੋੜ੍ਹਾ ਬੜਾ ਟਾਈਮ ਹੋ ਗਿਆ ਤੁਹਾਨੂੰ ਆਇਆ ਵੈਸੇ ਥੋੜ੍ਹਾ ਨਿਕਾਲੋ ਟਾਈਮ ਥੋੜ੍ਹਾ ਆਪਣੇ ਵਾਸਤੇ ਵੀ ਟਾਈਮ ਨਿਕਾਲੋ ਨਾ ਥੋੜ੍ਹਾ
ਬਸ ਵੇਖੋ ਹਾਂ ਬਸ ਹੁਣ ਜੋਬ ਤੋਂ ਮੈਨੂੰ ਵੀ ਥੋੜੀ ਛੁੱਟੀ ਮਿਲ ਜਾਏਗੀ ਨਾ ਬੱਚਿਆਂ ਦੀ ਵੀ ਇੰਟਰਨਸ਼ਿਪ ਖਤਮ ਹੋ ਜਾਏਗੀ। ਫੇਰ ਆਵਾਂਗੇ। ਚਲੋ ਠੀਕ ਹੈ ਹੈ ਮੈਂ ਤੁਹਾਨੂੰ ਕਰਨੀ ਹਾਂ ਓਕੇ ਜੀ ਸਤਿ ਸ਼੍ਰੀ ਅਕਾਲ।